ਹੈਲੋ ਹਾਂਜੀ ਸਤਿ ਸ਼੍ਰੀ ਘਰ
ਸ ਸਤਿ ਸ਼੍ਰੀ ਅਕਾਲ ਕੈਸੇ ਹੋ।
ਹਾਂਜੀ
ਕਿਆ ਕੈਸੇ ਹੋ?
ਵਧੀਆ-ਵਧੀਆ।
ਗਰਮੀ ਕੈਸੀ ਹੈ।
ਗਰਮੀ ਤਾਂ ਵਧੀਆ ਹੈ ਗਰਮੀ ਕਿ ਆ ਇੰਜੋਮੈਂਟ ਲੋ ਗਰਮੀ ਦਾ ਹੀ।
ਹਾਂ ਗਰਮੀ
ਜਿਹਨੂੰ ਹਾਂ ਲੋਕੀ ਸਰਦੀ ਵੀ ਜ਼ਿਆਦਾ ਧੁੱਪ ਦੀ ਲੈਂਦੇ ਮੋਰਨਿੰਗ ਲੈਂਦੇ ਸਨ ਲਾਈਟ ਲੈਂਦੇ। ਹਮ ਕਹਿੰਦੇ ਵਿਟਾਮਿੰਨ ਡ ਮਿਲਦੀ ਹੈ ਕੁਛ ਇਦਾਂ ਕਰਕੇ।
ਹੁਣ ਤੇ ਲੂ ਹੁਣ ਤੇ ਲੂ ਮਿਲਲੇਗੀ ਧੁੱਪ ਇਹ
ਹਾਂ ਤੇ ਹੁਣ ਕਰ ਲਓ ਜਿਨੀ ਵਿਟਾਮਿਨ ਪੂਰੀ ਕਰਨੀ ਹੈ ਸਨ ਦੀ। ਹੁਣ ਤੇ ਸਨ ਦਾ ਹੁਣ ਤੇ ਸਨ ਖੁੀ ਦੰਦਾ ਪਿਆਹ ਵਿਟਾਮਿਨ ਚਿੰਨੀ ਲੈਣੀ ਆ ਲੈ ਲਓ ਭਰ ਭੜ ਕੇ
ਹਾਂ ਦੈਟਸ ਟੂ ਹੋਰ ਤੁਸੀਂ ਔਨਈਨਔਰ ਸ਼ਾਪਿੰਗਾਰਦਾ ਪ੍ਰੋਵਾਈਡ ਕਰਦੇ ਹੈ ਔਫਲਾਈਨ ਸ਼ੋਪਿੰਗ
ਮੈਂ ਤਾਂ ਔਫਲਾਈਨ ਜ਼ਿਆਦਾ ਕਰਦਾ ਕਿਉਂਕਿ ਕੁਆਲਿਟੀ ਦਾ ਪਤਾ ਚੱਲ ਜਾਂਦਾ ਹੈ ਅਤੇ ਔਨਲਾਈਨ ਤਾਂ ਜੇ ਟਾਈਮ ਨਹੀਂ ਹੈਗਾ ਤੇ ਕੁਛ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਨਾ
ਹਮ ਲੇਿਨ ਮੈਂ ਔਨਲਾਈਨ ਜ਼ਿਆਦਾ ਪ੍ਰੋਵਾਈਡ ਕਰਦੀ ਹਾਂ ਮੇਰੀ ਗੈਕ ਐਮ ਸ਼ੋਪਿੰ ਔਨਲਾਈਨ ਨਹੀਂ ਹੁੰਦੀ ਔਫਲਾਈਨ ਬਹੁਤ ਘੱਟ ਬਹੁਤ ਅਰਜੈਂਟ ਹੈ ਤੇ ਔਫਲਾਈਨ ਹੋਏਗੀ ਅਦਰਵਾਈਜ਼ ਔਨਈਨ ਹੀ ਪ੍ਰਪਰੇਸ਼ਨ ਹੁੰਦੀ ਸ ਮੇਰੀ ਸ਼ੋਪ
ਹਾਂ ਬਟ ਮੈਂ ਤਾਂ
ਸਭ ਠੀਕ ਐ ਤੋ,
ਮੈਂ ਤਾਂ ਜਾ ਦਾ ਔਫਲਾਈਨ ਹੀ ਪ੍ਰੈਫਰ ਕਰਦਾ ਕਿ ਔਨਲਾਈਨ ਮੈਨੂੰ ਵਧੀਆ ਲੱਗਦੀ ਹਰ ਚੀਜ਼ ਦੇਖ ਕੇ ਲੈਣੀ ਹੁੰਦੀ ਹੈ, ਬਟ ਔਨਲਾਈਨ ਠੀਕ ਹੈ, ਔਨਲਾਈਨ ਹੀ ਵਧੀਆ ਕੁਛ ਚੀਜ਼ਾਂ ਔਨਲਾਈਨ ਮੰਗਵਾ ਸਕਦੇ ਹਾ, ਪਰ ਖਾਸ ਕਰਕੇ ਕੱਪੜੇ ਜਾਂ ਕੱਪੜੇ ਦਾ ਹੋ ਸਕਦਾ ਇਸ਼ੂ ਥੋੜ੍ਹਾ ਔਨਲਾਈਨ
ਆਈ ਥਿੰਕ ਮੈਂ ਆਪਣੇ ਮੈਂ ਆਪਣੇ ਕੱਪੜੇ ਵੀ ਸਭ ਕੁਛ ਔਨਲਾਈਨ ਹੀ ਸ਼ੋਪਿੰਗ ਕਰ ਲਿਆ। ਕੱਪੜੇ ਹੋ ਗਏ ਜੂਲਰੀ ਹੋ ਗਈ ਮੇਕਅਪ ਹੋ ਗਿਆ ਸਭ ਕੁ ਐਵਰੀਥਿੰਗ ਔਨਲਾਈਨ ਸਭ ਔਨਲਾਈਨ ਔਫਲਾਈਨ ਬਹੁਤ ਘੱਟ ਬਹੁਤ ਘੱਟ ਔਫਲਾਈਨ, ਪਤਾ ਕਿਆ ਅਗਰ ਅਸੀਂ ਸੋਪ ਜਾਂਦੇ ਆ ਨਾ ਪਹਿਲੀ ਗੱਲ ਤੇ ਇੰਨੀ ਧੁੱਪ ਚ ਬਾਹਰ ਜਾਓ। ਫੇਰ ਦਸ ਸੋਪ ਘੁੰਮੋ ਤਾ ਜੋ ਤੁਹਾ ਪਸੰਦ ਆਏਗੀ। ਲੇਕਨ ਅਗਰ ਔਨਲਾਈਨ ਹੋ ਤਾਂ, ਘਰ ਬੈਠੇ ਤੁਸੀਂ ਅ ਈਜ਼ਲੀ ਕਰ ਸਕਦੇ ਹੋ, ਨਾ ਕੋਈ ਦਿੱਕਤ ਨਾ ਕੁਛ ਇੱਕਦਮ ਈਜ਼ਲੀ ਕੰਫਰਟੇਬਲ ਹੋਕੇ ਸ਼ੋਪ ਕਰਦੇ ਰਹੋ।
ਹਾਂ ਉਹ ਤਾਂ ਹੈਗਾ।
ਲੇਕਿਨ ਇੱਕ ਉਹ ਵੀ ਹੁੰਦਾ, ਕਿ ਹਾਂ ਕਾਫੀ ਜ਼ਿਆਦਾ ਲੇਟ ਵੀ ਆਦਾ ਕਈ ਵਾਰ ਡਿਲੇ ਹੋ ਜਾਂਦਾ ਪਾਰਸਲ ਆਦਾ-ਆਦਾ,
ਹਾਂ, ਕਈ ਵਾਰੀ ਚੀਜ਼ ਚ ਉਹ ਕੁਆਲਿਟੀਜ਼ ਨਹੀਂ ਮਿਲਦੀ। ਦੀ ਅੱਛੀ,
ਤੇ ਕਈ ਵਾਰ ਹੋ ਜਾਂਦਾ ਕਿ ਕੁਆਲਿਟੀ ਅੱਛੀ ਨੀ ਆਦੀ ਬਟ ਜ਼ਿਆਦਾਤਰ ਕੁਆਲਿਟੀ ਵੀ ਠੀਕ ਠਾਕ ਆ ਜਾਂਦੀ ਹੈ ਮੇਰੇ ਤਾਂ, ਕੁਆਂਟਿਟੀ ਠੀਕ ਆਦੀ ਬਹੁਤ ਮੈਂ ਬਹੁਤ ਐਕਸਪਲੋਰ ਕਰਦੀ ਹਾਂ ਬਹੁਤ ਐਕਸਪਲੋਰ ਕਰਦੀ ਹਾਂ, ਉਸਨੂੰ ਔਰ ਫਿਰ ਔਡਰ ਕਰਦੀ ਹਾਂ, ਪੂਰਾ ਸੋਚ ਸਮਝ ਕੇ ਇੱਕ ਵਾਰ ਕਿ ਅੱਛਾ ਹੈ, ਨਾ ਫੇਰ ਔਡਰ ਕਰਨਾ। ਮੈਨੂੰ ਕੀ ਹੁੰਦਾ ਕਿ ਕੁਆਲਿਟੀ ਬੈਟਰ ਆਂਦੀ ਲੇਕਿਨ ਪਤਾ ਕੀ ਹੁੰਦਾ, ਕਿ ਆਂਦੇ-ਆਂਦੇ ਨਾ ਪਾਰਸਲ ਡਿਲੇ ਹੋ ਜਾਂਦਾ, ਅਗਰ ਉਹ ਅੱਜ ਜਾਣਾ ਨਾ ਤੇ ਅੱਜ ਨੀ ਆ ਕੇ ਕੱਲ ਆ ਜਾਏਗਾ।
ਇੱਕ ਵਾਰ ਮੇਰੇ ਨਾਲ ਏਦਾਂ ਹੀ ਹੋਇਆ ਮੈਂ ਮੈਂ ਇੱਕ ਚੀਜ਼ ਮੰਗਈ ਤੇ ਔਡਰ ਮੈਂ ਇ ਇਕ ਵਾਰ ਆਇਆ ਤੇ ਕੈਂਸਲ ਕੀਤਾ, ਉਹਨਾਂ ਨੇ ਕਿ ਇੰਨਾ ਟਾਈਮ ਲੱਗ ਗਿਆ ਮੈਂ ਫਿਰ ਕੰਪਨੀ ਆਲੇ ਨੂੰ ਵਾਰ ਵਾਰ ਫੋਨ ਕਰ-ਕਰ-ਕਰ। ਕੇ ਪਰੇਸ਼ਾਨ ਕਰ ਦਿੱਤਾ, ਮੈਂਹ ਕੀ ਚੱਕਰ ਹੈ ਮੈਂਹ ਮੇਰਾ ਆਰਡਰ ਕਿਉਂ ਏਦਾਂ ਕਰਵਾ ਡਿਵੇਟ ਕਰਦਾ ਜਿਹੜਾ ਬੰਦਾ ਅੱਗੇ ਐ ਨਾ ਡਲੀਵਰ ਬੋਆਏ ਡਿਲੀਵਰੀ ਬੋਆਏ ਉਹ ਪ੍ਰਜੈਂਟ ਨਹੀਂ ਹੈ, ਤਾਂ ਉਹਦੇ ਕਰ ਕੇ ਡਿਲੇ ਹੋ ਗਿਆ ਤੇ ਮੈਂ ਕਿਹਾ ਹੋ ਗਿਆ ਤੇ ਕੀ ਮੈਨੂੰ ਨੀ ਪਤਾ ਮੈਂ ਕਿਹਾ ਪਲੇਟਫਾਰਮ ਬਥੇਰੇ ਨੇ ਹੋਰ ਜਾਂਦੇ ਚੱਲ ਜਾਵਾਂਗਾ ਮੈਂ ਕਿਹਾ ਤੁਹਾਡੇ ਪਲੇੈਟਫਾਰਮ ਤੋਂ ਮੈਂ ਲੈ ਰਿਹਾ ਦੋ ਤਿੰਨ ਸਾਲ ਤੋਂ
ਐਸਾ ਬਹੁਤ ਵਾਰ ਐਸਾ ਬਹੁਤ ਵਾਰ ਹੁੰਦਾ ਹੈ।
ਮੈਂ ਫਿਰ ਪਲੈਟਫਾਰਮ ਚੇਂਜ ਕਰਨਾ ਪਊਗਾ ਵਾ ਉਹ ਫਿਰ ਉਹਨਾਂ ਨੇ ਵੇਖਿਆ ਕਿ ਹਾਂ ਇਹ ਬੰਦਾ ਕੰਟੀਨਿਊ ਦੋ ਸਾਲ ਤੋਂ ਸਾਡੇ ਪਲੈਟ ਫਾਰਮ ਤੋਂ ਹਰ ਚੀਜ਼ ਲੈਂਦਾ ਇੰਨੇ ਔਡਰ ਲੈਂਦਾ। ਤੇ ਤੇ ਫੇਰ ਉਹਨਾਂ ਨੇ ਕਿਆ ਕੋਈ ਨ ਸਰ ਆਜ ਹੀ ਹਮ ਕਰ ਤੇ ਕੁਛ ਤੋ ਫਿਰ ਆ ਗਿਆ ਤਿੰਨ ਵਜੇ ਤੱਕ ਮੈਨੂੰ ਅੱਡ ਫੋਨ ਆ ਗਿਆ, ਸਭ ਤੋਂ ਵੱਡਾ ਆਡਰ ਆ ਗਿਆ ਰਿਸੀਵ ਕਰ ਲਓ।
ਕਈ ਵਾਰ ਦਿੱਲੀਪੁਰ ਬੋਲ ਖੁਦ ਦੀ ਔਡਰ ਕੈਂ ਕੈਂਸਲ ਕਰ ਦਿੰਦੇ ਨੇ ਬਿਨਾਂ ਕਿਸੇ ਪੁੱਛੇ ਬਿਨਾਂ ਕਿਸੇ ਕੁਛ ਮਿਲਿਆ ਨੀ ਐਡਰਸ ਨੀ ਮਿਲਿਆ ਕੈਂਸਲ।
ਆਹ
ਐਸਾ ਤਾਂ ਬਹੁਤ ਵਾਰੀ ਹੁੰਦਾ ਮਤਲਬ ਉਹ ਸੋਚਦੇ ਨ ਕਿ ਸਾਹਮਣੇ ਬੰਦਾ ਪਾਰਸਲ ਲੈ ਦ ਬੈਠਾ ਦਾ ਹੋਏਗਾ।
ਹ ਹਾਂ ਹੋ ਜਾਂਦਾ ਆਹ ਤੇ
ਮੇਰਾ ਤੇ ਇੱਕ ਵਾਰ ਐਸਾ ਹੋਇਆ ਰੇ ਰਿਟਰਨ ਵਾਲਾ ਰਿਟਰਨ ਸੀ ਮੇਰਾ ਪਾਰਸਲ ਇੱਕ ਬਈਆ ਰਿਟਰਨ ਲੈਣ ਆਇਆ, ਔਰ ਅਗਲੇ ਦਿਨ ਦੁਬਾਰਾ ਰਿਟਰਨ ਲੈਣ ਉਹੀਓ ਰਿਟਰਨ ਲੈਣ ਦੁਬਾਰਾ ਆ ਗਏ।
ਹੂੰ
ਕੱਲ ਤੇ ਤੁਸੀਂ ਲੈ ਕੇ ਗਏ ਸੀ ਰਿਟਰਨ ਕਹਿੰਦੇ ਉਹ ਮੈਂ ਭੁੱਲ ਗਿਆ ਸੀ ਮੈਂ ਕਹਿ ਰਹੇ ਐੇ ਕੈਸੇ ਭੱਲ ਸਕਦੇ ਨੇ ਅ ਸੀਰੀਅਸ ਮੈਂ ਸੁ ਕਿਹਾ ਬਤ ਗਲਪ ਮੈਂ ਬ ਲੈੱਥ ਗ ਨੇ ਲੇਕਨ ਉਹਹੀ ਪਾਸੇ ਰਿਟਨ ਸੀ ਕਹਿੰ ਮਿਸੇਕ ਲਗ ਗਿਆ ਮੈਂ ਐਪ ਤੇ ਸ਼ੋਅ ਰਿਹਾ ਸੀ ਤੇ ਫਲਾਈਨ ਔਨਲਾਈਨ ਸ਼ੋਪਿੰਗ ਜ਼ਿਆਦਾ ਸਹੀ ਰਹਿੰਦੀ ਮੈਨੂੰ ਐਾ ਲੱਗਦਾ ਔਫਲਾਈਨ ਮੁਕਾਬਲੇ ਤੁਂ ਗਰਮੀ ਇਤਨੀ ਜ਼ਿਆਦਾ ਹੈ ਗਰਮੀ ਚ ਬਾਹਰ ਜਾਓ ਜ ਅੱਛਾ ਘਰ ਬੈਠੇ ਖੁਦ ਹੀ ਸ਼ੋਪਿੰਗ ਕਰ ਸਕਦੇ ਹੋ ਕੁਆਲਿਟੀ ਦਾ ਕੰਪ੍ਰੋਮਾਈਜ਼ ਕਦੀ ਕਦੀ ਹੋ ਜਾਂਦਾ ਬਟ ਥੋੜ੍ਹਾ ਧਿਆਨ ਰੱਖਣਾ ਪੈਂਦਾ ਬਾਕੀ ਸਭ ਸਟੀ ਔਨਲਾਈਨ ੱਸ ਗਰਮੀ ਇਤਨੀ ਜ਼ਿਆਦਾ ਇੱਕਦਮ ਦਲਿ ਲੱਗ ਜਾਂਦੀ ਹੈ ਇਨ ਸਾਨ ਨੂੰ
ਹਮ
ਇੱਥੇ ਬੋਡਰ ਦਾ ਇਨਟੇਕ ਪੂ ਨੀ ਹੁੰਦਾ ਤਾਂ ਵੀ ਪ੍ਰੋਬਲਮ ਹੈ
ਹਮ ਤੁਸੀਂ ਪੰਜਾਬੀ ਹੋੁਣ ਸਿੱਖੀਏ
ਹੂ ਨਹੀਂ ਨਹੀਂ
ਨਹੀਂ ਤੁਆਡੇ ਪੰਜਾਬੀ ਦੇ ।ਤੁਆਡੇ- ਪੰਜਾਬੀ ਦੇ ਐਕਸੈਂਟ ਤੋਂ ਇੱਦਾਂ ਪਤਾ ਲੱਗ ਰਿਆ- ਕਿ ਜਾ ਤੁਸੀਂ ਬਹੁਤ ਜ਼ਿਆਦਾ- ਉਹ ਜ਼ਾਦਾ ਵ ਲੈਂਗੁਏਜ- ਬੋਲਦੇ ਓ ਜਾਂ ਪਜਾਬੀ ਹੋਣ ਸਿੱਖੀ ਏ।
ਨਹੀਂ ਨਹੀਂ ਅਸੀਂ ਅਸੀ ਨਾ ਯੂ ਪੀ ਤੋਂ ਥੋੜਾ ਜਿਹਾ ਨਾ ਯੂ ਪੀ ਟਚੇ ਏ।
ਓਕੇ ਹਾਂ ਤਾਂਹੀ ਮੈਨੂੰ ਲੱਗ -ਤਾਂਈ ਮੈਨੂੰ ਲੱਗ ਰਿਹਾ ਕਿ ਮੈਂ-
ਹਾਂ ਐ ਯੂ ਪੀ ਟੱਚ ਏ ਨਾ ਲੈਂਗੁਏਜ'ਚ
ਕਿਉਂ-ਕਿ ਮਾਝੇ ਮਾਲਵੇ ਦੀ- ਬੜੀ ਬੜੀ ਪੰਜਾਬੀ ਟੱਚ ਥੋੜ੍ਹਾ ਡਿਫਰੈਂਟ ਏ। ਭਰਿਆ ਹੁੰਦਾ ਵਰਡ ਬੜੇ ਭਾਰੇ -ਭਾਰੇ ਬੋਲਦੇ।
ਹਾਂ ਠੇਠ ਪੰਜਾਬੀ
ਹਾਂ ਉਹ ਉਹਨਾਂ ਦੇ ਸ਼ਬਦ ਬਹੁਤ ਭਾ- ਤੁਹਾਡੇ ਹਲਕੇ ਹਲਕੇ ਆ ਰੇ ਨੇ ਮੈ ਤਾਂ ਤੇ ਕਿਆ ਮੈਂ ਜਾਦਾ- ਤੇ ਬ ਕਈ ਜੇੜਾ ਬੰਦਾ ।ਜ਼ਿਆਦਾਤਰ ਵਾਸ਼ਾ ਬੋਲਦਾ ਏ ਹਿੰਦੀ, ਪੰਜਾਬੀ ਹਿੰਦੀ, ਉਰਦੂ ਹੋਰ ਮੈਨੀ ਲੈਂਗੁਏਜ ਬੋਲਦਾ ਤੇ ਉਹਨਾਂ ਦਾ ਐਕਸੈਂਟ ਹਲਕਾ ਹ ਹੋ ਜਾਂਦਾ ਐ। ਕਿਸੇ ਇੱਕ ਲੈਂਗੁਏਜ' ਚ ਹਲਕਾ ਹੁੰਦਾ ਐ।
ਅਸੀਂ ਏਸੇ ਤੇ ਡੇਲੀ ਵੇਸ ਤੇ ਬੋਲਦੇ ਆਂ ਡੇਲੀ ਈ ਬੋਲਦੇ ਆ ਲੇਕਿਨ ਬਾਕੀ ਕੁਛ ਯੂਪੀ ਰੈ ਕੇ ਸੈਂਟਰ
ਹਾਂ ਹਾਂ ਤਾਈਂ ਤਾਈਂ ਕਰਕੇ ਐ ਨਾ ਬਚਪਨ ਦਾ ਐਕਸੈਂਟ ਹੋਗਾ ਤਾਮ ਕਰਕੇ -ਨਹੀਂ ਠੀਕ
ਯੂਪੀ ਦੀ ਭਾਸ਼ਾ ਵਿਚ ਹਾਂ ਹਾਂ ਹੇ-ਯੂਪੀ ਦੀ ਪਰਵਰਿਸ਼ ਹੈਣਾ'ਚ ਏਸ ਸੰਟੈਂਸ ਵਿਚ ਹੋ ਜਾਂਦੇ ਸੀਂ ਭਾਸ਼ਾ 'ਚ ਰੋਂਦੇ ਆਂ।
ਨੀ ਨੀ ਹੂੰ।ਵਧੀਆ ਬੋਲਦੇ ਅਸੀਂ ਕੋਈ ਸ਼ੱਕ ਅਲੀ ਗੱਲ ਨਈ ਐ। ਬਟ ਟ ਮੈਂ ਵੈਸੇ ਪੁੱਛ ਲਿਆ ਊ।
ਆਹੋ ਹੋ ਜਾਦਾ ਤੁਹਾਡੀ ਭਾਸ਼ਾ 'ਚ ਛੇਡਾ ਵੀ ਕੋੋਸ ਤੁਸੀਂ ਪੰਜਾਬ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਗੇ। ਤਾਂ ਹੀ ਸਾਡੀ ਭਾਸ਼ਾ ਯੂਪੀ ਸਾਈਡ ਦੇ ਥ ਥੋੜਾ ਹਿੰਦੀ
ਨਹੀਂ ਮੈਂ ਮੈਂ ਮੈਂ ਨਹੀਂ ਲਾਗੀ ਬੋਲਣ ਦਾ ਮੈਨੂੰ ਹਿੰਦੀ ਬੜੀ ਅੱਛੀ ਤਰੀਕੇ ਨਾਲ ਬੋਲ ਲੈਂਦਾ ਮੈਨੂੰ ਮੈਂ ਹਿੰਦੀ ਬੋਲਣ ਤਾਂ ਮੈਨੂੰ ਕੋਈ ਪਹਿਚਾਣ ਨਹੀਂ ਸਕਦਾ ਕਿ ਤੁਸੀਂ ਪੰਜਾਬ ਦੇ ਹੋ ਕੇ ਏਦਾਂ ਮਤਲਬ ਹਿੰਦੀ ਇੰਨੀ ਬੋਲ ਰਹੇ ਹੋ ਪਤਾ ਨਹੀਂ ਲੱਗਦਾ ਕਿ ਹਾਂ ਤੁਸੀਂ ਪੰਜਾਬੀ ਬੋਲ ਸਕਦੇ ਹੋਗੇ ਅਤੇ ਬਾਕੀ ਕਿ ਹ ਪਹਾੜੀ ਭਾਸ਼ਾ ਵੀ ਮੈਨੂੰ ਆਂਦੀ ਅੱਛੀ ਬੋਲਦੀਆਂ ਆਉਂਦੀਆਂ
ਡੋਗਰੀ ਬੋਲਦੇ ਨਾ ਡੋਗਰੀ ਡੋਗਰੀ ਭਾਸ਼ਾ ਬੋਲਦੇ ਨਾ
ਨਾ ਨਾ ਡੋਗਰੀ ਨਹੀਂ ਆਉਂਦੀ ਡੋਗਰੀ ਨੀ ਆਉਂਦੀ ਸਮਝ ਸਕਦਾ ਮੈਂ ਬਟ ਮੈਂ ਡੋਗਰੀ ਬੋਲ ਨੀ ਸਕਦਾ। ਡੋਗਰੀ ਨਹੀਂ ਬੋਲ ਸਕਦਾ ਉਹ
ਅੱਛਾ ਮੇਰੇ ਕੋਲੋਂ ਖਾਲੀ ਹਿੰਦੀ ਇੰਗਲਿਸ਼ ਪੰਜਾਬੀ ਦੇ ਦੋ ਤਿੰਨ ਭਾਸ਼ਾ ਹੀ ਆਂਦੇ ਨੇ
ਹਾਂ ਹਰੇ ਰ ਹਰਿਆਣਵੀ ਬੋਲ ਲੈਂਦਾ ਥੋੜ੍ਹੀ ਥੋੜ੍ਹੀ ਬੜੀ ਜ਼ਿਆਦਾ ਮੈਂ ਲਿਸਮ ਹਾਰੀ
ਅੱਛਾ ਜੀ ਅੱਛੀ ਗੱਲ ਹੈ ਮੇ ਇਹ ਤਿੰਨੀ ਭਾਸ਼ਾ ਨੀ ਹੈ ਉਹ ਤਿੰਨ ਭਾਸ਼ਾ ਹੀ ਆਉਂਦੀਆਂ ਨੇ ਬਸ
ਹਮ
ਚਲੋ ਠੀਕ ਹੈ ਫੈਂ ਲੈਂਦੀ ਹਾਂ ਫੋਨ ਫਿਰ ਦੁਬਾਰਾ ਬਾਅਦ ਚ ਠੀਕ ਹੈ ਓਕੇ